ਦੋ ਉ
ਐ ਜੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ
ਵਧੀਆ ਤੁਸੀਂ ਸੁਣਾਓ
ਬਸ ਵਧੀਆ ਜੀ ਤੁਸੀਂ ਸੁਣਾਓ ਜੀ
ਹਾਂਜੀ ਅਸੀਂ ਵੀ ਬਹੁਤ ਵਧੀਆ
ਹਾਂਜੀ, ਜੀ ਅੱਜ ਆਪਾਂ ਯਾਤਰਾ ਦੇ ਬਾਰੇ ਗੱਲ ਕਰਨੀ ਆ ਜੀ?
ਹਾਂਜੀ।
ਹਾਂਜੀ ਜੀ, ਤੁਸੀਂ ਸੁਣਾਓ ਜੀ ਤੁਸੀਂ ਕੇੜੀ ਯਾਤਰਾ ਕੀਤੀ ਐ ਜੀ?
ਮੈਂ ਤਾਂ ਬੋਤ ਯਾਤਰਾਵਾਂ ਕੀਤੀਆਂ ਨੇ, ਪਰ ਮੈਂ ਹੁਣ ਅ ਪਿਛਲੇ ਮੀਨੇ ਈ ਅ ਉੱਜੈਨ ਦੀ ਯਾਤਰਾ ਕਰਕੇ ਆਈ ਆਂ, ਅਸੀਂ ਟ੍ਰੇਨ ਵਿੱਚ ਗਏ ਸੀ। ਮੈਂ ਤੇ ਮੇਰਾ ਪੂਰਾ ਪਰਿਵਾਰ, ਮੇਰੀ ਇੱਕ ਭੈਣ, ਭਰਾ, ਮੱਮਾ, ਪਾਪਾ। ਤੇ ਮੈਂ ਅਸੀਂ ਸਾਰੇ ਉੱਜੈਨ ਗਏ ਸੀ। ਜੋ ਕਿ ਏਥੋਂ ਪੰਜਾਬ ਤੋਂ ਦੂਰ ਆ, ਅਸੀ ਜਲੰਧਰ ਕੈਂਟ ਤੋਂ ਫੜੀ ਸੀ। ਟ੍ਰੇਨ, ਤੇ ਅਸੀ ਅਪਨੇ ਪਰਿਵਾਰ ਨਾਲ ਓਥੇ ਗੇ ਸਾਡਾ ਓਥੇ ਦਾ ਐਕਸਪੀਰੀਅੰਸ ਬਉਤ ਜਾਦਾ ਵਧੀਆ ਰੇਯਾ। ਓਥੇ ਬੋਤ ਜਾਦਾ ਘੁੰਮਣ ਵਾਲੀਆਂ ਜਗ੍ਹਾ ਨੇ। ਤੇ ਅਸੀ ਓਥੇ ਕਿੰਨੇ ਮੰਦਰ ਵੀ ਕੁੱਮੇ। ਇੱਕ ਬੋਤ ਵਧੀਆ ਚੀਜ਼ ਹਾਨੂੰ ਦੇਖਨ ਨੂੰ ਮਿਲੀ ਜੋ ਕਿ ਅਸੀਂ ਕਦੇ ਨੀਂ ਸੀ। ਸਾਡਾ ਐਕਸਪੀਰੀਅੰਸ ਓਥੇ ਬੋਤ ਵਧੀਆ ਰੇਯਾ, ਤੁਸੀਂ ਕਦੀ ਕੋਈ ਯਾਤਰਾ 'ਤੇ ਗੇਓ?
ਹਾਂਜੀ-ਹਾਂਜੀ, ਆਪਾਂ ਹਜ਼ੂਰ ਸਾਹਿਬ ਗੇ ਸੀਗੇ ਜੀ ਆਪਾਂ ਪੂਰੀ ਫੈਮਿਲੀ, ਮੇਰੇ ਭੂਆ ਆਪਾਂ ਸਾਰੇ ਮਿਲ ਕੇ ਗੇ ਸੀਗੇ ਜੀ ਹਜ਼ੂੂਰ ਸਾਹਿਬ, ਅੱਠ-ਨੌ ਦਿਨਾਂ ਵਾਸਤੇ
ਅੱਛਾ ਜੀ, ਤੁਸੀਂ ਕਿੱਦਾਂ ਟ੍ਰੇਨ ਚ ਗਏ ਸੀਗੇ?
ਹਾਂਜੀ-ਹਾਂਜੀ, ਆਪਾਂ ਟ੍ਰੇਨ ਤੇ ਗੇ ਸੀਗੇ, ਬੜਾ ਮਜਾ ਕੀਤਾ ਸੀਗਾ ਜੀ।
ਸਾਡੇ ਪਿੰਡੋਂ ਵੀ ਹੁਨ ਅਗਲੇ ਮੀਨੇ ਯਾਤਰਾ ਜਾਨ ਦੀ ਐ ਤੇ ਸਾਡੇ ਪਿੰਡ ਸੌ ਜਾਣੇ ਚੱਲੇ ਆ, ਓਦੇ ਵਿੱਚ ਭਰਾ ਨੇ ਵੀ ਜਾਨਾਂ ਹੀ, ਹੂਰ ਸੈਬ।
ਅੱਛਾ ਜੀ।
ਅਸੀ ਵੀ ਬੋਤ ਵਾਰੀ ਜ਼ੁਰ ਸੈਬ ਗਏ ਆਂ।
ਅੱਛਾ ਜੀ।
ਬੋਤ ਵਧੀਆ ਵਾ ਓਥੇ ਜਿੱਦਾਂ ਸਰਾਵਾਂ ਮਿਲਦੀਆਂ ਰੈਣ ਨੂੰ, ਦਸ ਦਿਨ ਦਾ ਟ੍ਰਿਪ ਹੁੰਦਾ ਵਾ ਹੈ। ਫੇਰ ਐਥੇ ਲੰਗਰ ਛਕ ਕੇਆਂ ਗੁਰੂ ਘਰ ਘੁੰਮਦੇ ਆਂ, ਓਥੇ ਇੱਕ ਗੁਰੂ ਕਾ ਬਾਗ ਆ, ਓ ਵੀ ਦੇਖਦੇ ਆਂ। ਤੇ ਬੋਤ ਦੂਰ-ਦੂਰ ਵੀ ਬਾਦ 'ਚ ਬੱਸਾਂ ਕਰਾ ਕੇ ਹੀ ਹਾਨੂੰ ਓਥੇ ਜਾਣਾ ਪੈਂਦਾ ਵੈ। ਬੋਤ ਵਧੀਆ ਵਾ, ਯਾਤਰਾਵਾਂ ਬੋਤ ਜ਼ਰੂਰੀ ਸਾਨੂੰ ਕਰਨੀਆਂ ਚਾਈਦੀਆਂ ਵਾ। ਤੁਸੀਂ ਹੋਰ ਕਿੱਥੇ-ਕਿੱਥੇ ਯਾਤਰਾ ਕੀਤੀ ਐ?
ਆਪਾਂ ਜੀ ਪਿਛਲੀ ਯਾਤਰਾ ਕੀਤੀ ਐ ਜੀ ਦਿੱਲੀ ਕੀਤੀ ਸੀ, ਮੈਂ ਆਪਣੇ ਭਰਾ ਤੋਂ ਗਯਾਸੀਗਾ ਮੈਂ ਤੇ ਮੰਮਾ ਗਏ ਸੀਗੇ ਜੀ। ਆਪਾਂ ਭਰਾ ਤੋਂ ਘੁੰਮਣ ਗਏ ਸੀਗੇ ਜੀ, ਦਿੱਲੀ।
ਅੱਛਾ ਜੀ, ਅ ਉੱਥੇ ਕੇੜੇ ਗੁਰੂ ਘਰ ਯਾਤਰਾ ਕੀਤੀ ਤੁਸੀਂ?
ਨਈਂ-ਨਈਂ ਓ ਤੇ ਮੈਂ ਮੈਂ ਅਪਨੇ ਭਰਾ ਕੋਲ ਗਯਾ ਸੀ ਜੀ, ਗੁ ਗੁੜਗਾਉਂ ਰੇਯਾ ਸੀਗਾ। ਆਪਾਂ ਓਥੇ ਬੜਾ ਇੰਜੋਏ ਕੀਤਾ, ਫੇਰ ਆਪਾਂ ਅਗਲੇ ਦਿਨਾਂ ਆਪਾਂ ਜੈਪੁਰ ਘੁੰਮਣ ਚਲੇ ਗਏ।
ਅੱਛਾ।
ਹਾਂਜੀ, ਫੇਰ ਆਪਾਂ ਓਥੇ ਬੜੇ ਮਜੇ ਮਜੇ ਕੀਤੇ ਪੂਰਾ ਦੇਨ। ਦੇਖੇ ਮੈਲ-ਮੂਲ ਦੇਖਿਆ ਸਾਰਾ ਕੋਜ ਕੀਤਾ ਤੇ ਆਪਾਂ ਅਗਲੇ ਦਿਨ ਆਪਾਂ ਦੋਪੈਰੇ ਆ ਆਏ ਸੀਗੇ, ਗੁੜਗਾਓ ਫੇਰ ਓਥੇ ਪੂਰਾ ਦੇਨ ਰੁਕੇ ਫੇ ਸਵੇਰੇ ਆਪਾਂ ਗੁਦੁਆਰੇ ਦੇਖੇ ਸਾਰੇ
ਅੱਛਾ ਜੀ।
ਥੇ ਦੇ ਹੈਗੇ ਫੇਮਸ ਹਾਂਜੀ ਫੇਰ ਮੈਂ ਆਪਣੇ- ਆਪਣੇ ਭੂਆ ਮੈਂ ਕਿਹਾ ਜੀ ਮੈਂ ਫੇਰ ਮੈਂ ਆਪਣੇ ਭੂਆ ਘਰੇ ਗਿਆ ਸੀਗਾ। ਉੱਥੇ ਮੇਰੇ ਦਿੱਲੀ ਮੇਰੇ ਭੂਆ ਵੀ ਰਹਿੰਦੇ ਐ ਨਾ। ਇੱਕ ਦਿਨ ਫੇਰ ਉਹਨਾਂ ਕੋਲ ਰਹੇ, ਅਗਲੇ ਦਿਨ ਆਪਾਂ ਫੇਰ ਟ੍ਰੇਨ ਤੇ ਬਹਿ ਗਏ ਘਰ
ਜਿੱਦਾਂ ਹੁਣ ਭਗਵੰਤ ਮਾਨ ਜੀ ਨੇ ਵੀ ਯਾਤਰਾਵਾਂ ਚਲਾਈ ਹੋਈਆਂ ਬੋਤ ਵਧੀਆ ਗਾ ਲ ਆ। ਸਾਡੇ ਪਿੰਡ ਜਿੱਦਾਂ ਫਿਫਟੀ ਪਲੱਸ ਜਿਨਾਂ ਦੀ ਉਮਰ ਆ ਉਹ ਜਾਂਦੇ ਆ ਯਾਤਰਾਵਾਂ 'ਤੇ। ਤੇ ਬੋਤ ਵਧੀਆ ਵਾ ਤੇ ਹੁਣ ਜਿਹੜੇ ਉਹਨਾਂ ਦੇ ਇੱਕ ਹੋਰ ਲੀਡਰ ਆ। ਜਿਹੜੇ ਵੱਡੇ ਆ ਉਹਨਾਂ ਨੇ ਵੀ ਕਿਹਾ ਵਾ ਅਸੀਂ ਹੁਣ ਹਿੰਦੂ- ਟੈਂਪਲ ਨੇ ਜਿੱਦਾਂ ਵਰਦਾਵਨ ਤੇ ਹੋਰ ਉਹਨਾਂ ਨੇ ਖਾਟੂ ਸ਼ਾਮ ਜੀ ਸ- ਬਾਲਾ ਜੀ ਉਹਨਾਂ ਨੇ ਕਿਹਾ ਵਾ ਅਸੀਂ ਉੱਥੇ ਲੈ ਕੇ ਜਾਵਾਂਗੇ ਯਾਤਰਾ ਬੋਤ ਜ਼ਰੂਰੀ ਹੈ ਸਾਨੂੰ ਤੋਂ ਬੋਤ, ਖੁਸ਼ੀ ਹੋਈ ਹੈ ਵੀ ਸਰਕਾਰ ਇੰਨੀ ਵਧੀਆ ਚੀਜ਼ ਕਰ ਰਹੀ ਐ।
ਅੱਛਾ ਜੀ।
ਸਾਨੂੰ ਵੀ ਮੌਕਾ ਮਿਲੇਗਾ ਜਿਹਨਾਂ ਕੋਲ ਪੈਸੇ ਨਈ ਹੁੰਦੇ ਆਮ ਤੌਰ ਤੇ ਉਹਨਾਂ ਲਈ, ਬੋਤ ਵਧੀਆ ਹੋਊਗਾ ਉਹਨਾਂ ਨੂੰ ਸੋਚਣਾ ਨੀ ਪਊਗਾ ਯਾਤਰਾ ਕਰਨ ਤ ਪਹਿਲਾਂ।
ਇਹ ਤਾਂ ਬੋ ਵਧੀਆ ਗੱਲ ਹੈ ਜੀ ਹੁਣ। ਜਦਾਂ ਫਿਫਟੀ ਫਾਈਵ ਸਾਲ ਤੋਂ ਉੱਪਰ ਉਹਨਾਂ ਨੇ ਯਾਤਰਾ ਸ਼ੁਰੂ ਕੀਤੀ ਹੋਈ ਹੈ ਜੀ। ਇਹ ਉਹਨੇ ਬੋਤ ਵਧੀਆ ਕੰਮ ਕੀਤਾ ਤਾ ਜੀ ਹੁਣ ਸਾਡੇ ਇੱਥੋਂ ਵੀ ਗਈ ਸੀਗੀ ਪੂਰੀ ਬੱਸ ਭਰ ਕੇ ਗਈ ਸੀ ਆ ਪਰਸੋਂ ਈ ਆਏ ਆ ਜੀ ਸਾਰੇ।
ਹਾਂਜੀ ਸਾਡੇ ਵੀ ਪੇਡੋ ਜਾਂ- ਰਹਿੰਦੀਆਂ ਬੱਸਾਂ ਸਾਡੇ ਇਲਾਕੇ ਤੋਂ ਬੋਤ ਜਾਦਾ ਜਾਂਦੀਆਂ।
ਹਾਂਜੀ- ਹਾਂਜੀ।
ਤੇ ਲੇਡੀਜ਼ ਬੋਤ ਖੁਸ਼ ਨੇ ਕਿ ਹਾਂ ਉਹਨਾਂ ਨੂੰ ਯਾਤਰਾ ਕਰਨ ਦਾ ਮੌਕਾ ਮਿਲ ਮਿਲਦਾ।
ਹਾਂਜੀ ਲੇਡੀਸ ਇੱਕ ਜੁਲਾਈ ਤੋਂ ਹੋਰ ਕੁਛ ਹੋ ਜਾਣਗੀਆਂ ਜੀ। ਜਦੋਂ ਪਊਗਾ ਅਕਾਊਂਟ ਚ ਪੈਸੇ।
ਹਾਂਜੀ, ਉਹ ਤਾਂ ਹੈ।
ਹੁਣ ਉਹਨੇ ਉਹ ਵੀ ਐ ਕਿ ਕੀਤਾ ਹੋਇਆ ਕਿ ਦਸ ਲੱਖ ਦਾ ਇਲਾਜ ਮੁਫ਼ਤ।
ਹਾਂਜੀ, ਹੋਰ ਤੁਸੀਂ ਕਿੱਥੇ- ਕਿੱਥੇ ਯਾਤਰਾ ਕੀਤੀ ਆ।
ਹਾਂਜੀ ਜੀ?
ਹੋਰ ਕਿੱਥੇ ਯਾਤਰਾ ਕੀਤੀ ਤੁਸੀਂ?
ਆਪਾਂ ਜੀ ਜਿੱਦਾਂ ਹੁਣ ਆਪਾਂ ਦਮਦਮਾ ਸਾਹਿਬ ਵੀ ਗਏ ਸੀਗੇ ਜੀ ਆਪਾਂ ਉੱਥੇ ਸਾਰੇ। ਮਿਲ ਕੇ ਗਏ ਜਿੱਦ ਮੇਰੇ ਤਾਇਆ ਜੀ, ਮੇਰੇ ਪਾਪਾ ਜੀ, ਮਦਰ, ਮੈਂ, ਬ੍ਰਦਰ।
ਇਹ ਕਿੱਥੇ ਹੈ ਦਮਦਮਾ ਸਾਹਿਬ?
ਹਾਂਜੀ ਆਪਾਂ ਉੱਥੇ ਗਏ ਸੀਗੇ ਜੀ ਦਮਦਮਾ ਸਾਹਿਬ, ਤੇ ਅਨੰਦਪੁਰ ਸਾਬੀ ਕੀਤੀ ਹੋਈ ਹੈ ਜੀ ਆਪਾਂ।
ਜਿਹੜਾ ਦਮਦਮਬਾ ਸਾਹਿਬ ਗੁਰਦੁਆਰਾ ਵੇ ਇਹ ਕਿੱਥੇ ਪੈਂਦਾ?
ਇਹ ਤੁਹਾਨੂੰ ਫੇਰ ਦੱਸਾਂਗੇ ਜੀ ਜਿੱਦਾਂ ਹੁਣ ਹੈਗਾ ਤੁਹਾਡਾ ਸਾਡਾ। ਅਨੰਦਪੁਰ ਸਾਹਿਬ ਵੀ ਆ ਨਾ ਉੱਥੇ ਮੇਰੇ ਚਾਚਾ ਜੀ ਰਹਿੰਦੇ ਆ।
ਅੱਛਾ ਜੀ।
ਹਾਂਜੀ ਆਪਾਂ ਫੇਰ ਉੱਥੇ ਵੀ ਗਏ ਸੀਗੇ ਜੀ। ਸਾਡਾ ਸਿਰਫ ਪਟਨਾ ਸਾਹਿਬ ਰਹਿ ਗਿਆ ਜੀ, ਤੁਸੀਂ ਗਏ ਓ ਪਟਨਾ ਸਾਹਿਬ?
ਨਈ ਮੈਂ ਪਟਨਾ ਸਾਹਿਬ ਵੀ ਨਈ ਗਈ, ਮੈਂ ਦਮਦਮਾ ਸਾਹਿਬ ਵੀ ਨੀ ਗਈ, ਮੈਂ ਹਜ਼ੂਰ ਸਾਹਿਬ ਗਈ ਆ, ਅਨੰਦਪੁਰ ਸਾਹਿਬ ਗਈ ਆ। ਹੋਰ ਹਾਂਜੀ ਮੈਂ ਪਟਨਾ ਸਾਹਿਬ। ਹਾਂਜੀ ਅੰਮ੍ਰਿਤਸਰ ਵੀ ਗਈ ਆ, ਡੇਰਾ ਬਾਬਾ ਨਾਨਕ ਵੀ ਗਈ ਆ ਹੋਰ ਬਹੋਤ ਸਾਰੇ। ਸਾਡੇ ਇੱਧਰ ਗੁਰਦੁਆਰੇ ਆ ਗਰਨਾ ਸਾਹਿਬ ਵੀ ਗਈ ਆ, ਟੱਕਰ ਸਾਹਿਬ ਵੀ ਗਈ ਆ।
ਚਲੋ ਜੀ ਇਹ ਤਾਂ ਵਧੀਆ ਗੱਲ ਆ ਜੀ।
ਹਾਂਜੀ ਬਾਬਾ ਵੜਭਾਗ ਸਿੰਘ ਵੀ ਗਈ ਹਾਂ ਹੋਰ ਪੀਰਾਂ ਦੀ ਜਗ੍ਹਾ ਵੀ ਗਈ ਹਾਂ ਮਾਤਾ ਦੀ ਜਗਾ ਤੇ ਵੀ ਗਈ ਵੈਸ਼ਨੋ ਦੇਵੀ ਵੀ ਗਈ ਆਂ
ਹਾਂਜੀ- ਹਾਂਜੀ ਐਹ ਤਾਂ ਚਲੋ ਵਧੀਆ ਜੀ ਹੋਰ ਤੁਸੀ ਨਹੀਂ- ਨਹੀਂ ਜੀ ਆਪਾਂ ਨੀ ਗਏ ਹੋਏ ਜੀ ਆਪਾਂ ਐਦਾਂ ਕਿ ਅਪ ਆਪਾਂ ਮਨਾਲੀ ਗਏ ਸੀਗੇ ਜੀ ਛੋਟੇ ਹੁੰਦੇ ਆਪਾਂ ਮਾਮਾ ਮਾਮੀ ਨਾਲ ਗਏ ਘਰੇ ਗਏ ਸੀ ਇੱਧਰੋਂ, ਉਧਰੋਂ ਮਾਮਾ ਮਾਮੀ ਸੀਗੇ ਸਾਰੇ ਆਪਾਂ ਮਨਾਲੀ ਗਏ ਸੀ ਜਦੋਂ ਛੋਟੇ ਸੀਗੇ ਬੜਾ ਇੰਜੋਏ ਕੀਤਾ ਸੀ ਉਦੋਂ ਵੀ
ਅੱਛਾ ਜੀ
ਹਾਂਜੀ ਜੀ
ਠੀਕ ਹੈ ਨਹੀਂ ਅਸੀਂ ਨਹੀਂ ਕਦੀ ਮਨਾਲੀ ਗਏ
ਅੱਛਾ ਜੀ।
ਹਾਂਜੀ।
ਹੁਣ ਏ ਕੀ ਆਪਾਂ ਇੱਕ ਵਾਰੀ ਹਿਮਾਚਲ ਵੀ ਹੋ ਕੇ ਆਏ ਹਾਂ। ਕੋਈ ਉੱਥੇ ਸਿਸਟਰ ਦੀ ਮੈਰਿਜ ਹੋਈ ਐ ਰਿਸੈਪਸ਼ਨ ਸੀਗੀ ਸੋਲਨ।
ਹਾਂਜੀ।
ਹਾਂਜੀ ਉੱਥੇ ਰੀਸੈਪਸ਼ਨ ਸੀ ਆਪਾਂ ਸਾਲਨ ਉੱਥੇ ਵੀ ਹੋ ਕੇ ਆਏ ਇੱਕ ਵਾਰੀ ਮੈਂ ਦਾ ਫਰੈਂਡ ਨਾ ਉਹ ਵੀ ਗਿਆ ਸੀ ਹਿਮਾਚਲ, ਉੱਥੇ ਮੇਰਾ ਬਡੇ ਸੈਲੀਬ੍ਰੇਟ ਕੀਤਾ ਸੀਗਾ ਆਪਾਂ।
ਅੱਛਾ। ਨਈ ਮੈਂ ਵੀ ਗਈ ਆਂ ਹਿਮਾਚਲ ਉੱਧਰ ਨਾ ਇੱਕ ਪੀਰ ਨਿਗਾਹੇ ਪੀਰਾਂ ਦੀ ਜਗ੍ਹਾ ਵੈ। ਤੇ ਹਾਡੇ ਇੱਧਰੋਂ ਉੱਧਰਲੀ ਸਾਈਡ ਜਾਂਦੇ ਹੁੰਦੇ ਆ ਫੇਰ ਅੱਗੇ ਬਾਬਾ ਜੀ ਦੀ ਜਗ੍ਹਾ ਵੈ। ਬਾਬਾ ਬਾਲਕ ਨਾਥ ਜੀ ਉੱਥੋਂ ਦੀ ਵੀ ਬੋਤ ਲੋਕੀ ਯਾਤਰਾ ਕਰਦੇ ਨੇ।
ਅੱਛਾ ਜੀ।
ਹਾਂਜੀ।
ਚਲੋ ਇਹ ਤਾਂ ਵਧੀਆ ਗੱਲ ਐ ਜੀ।
ਹਾਂਜੀ।
ਹੋਰ ਤੁਸੀਂ ਕੇ ਕਿੱਥੇ ਗਏ ਉਹ ਜੀ?
ਹਾਂਜੀ ਮੈਂ ਹੋਰ ਵੀ ਓ ਦੱਸੋ ਮੈਂ ਵੈਸ਼ਨੋ ਦੇਵੀ ਵੀ ਗਈ ਆ। ਹੋਰ-ਹੋਰ ਬਹੁਤ ਜਗ੍ਹਾ ਯਾਤਰਾਵਾਂ ਕੀਤੀਆਂ ਨੇ।
ਅੱਛਾ ਜੀ ਅੰਮ੍ਰਿਤਸਰ ਗਏ ਓ ਤੁਸੀ।
ਹਾਂਜੀ ਮੈਂ ਗੋਲਡਨ ਟੈਂਪਲ ਅੰਮ੍ਰਿਤਸਰ ਤੇ ਵੀ ਗਈ ਆ, ਉੱਥੇ ਜਲਿਆਂ ਵਾਲਾ ਬਾਗ ਵੀ ਵੇਖਿਆ ਵਾ, ਤੇ ਬੋਡਰ
ਤਾ ਜੀ ਜਿੱਦਾਂ ਤੁਸੀਂ ਬਾਹਰ ਗਏ ਹੋਏ ਹਾਂ।
ਹਾਂਜੀ ਮੈਂ ਬਾਹਰ ਦਾ ਟੂਰ ਵੀ ਕੀਤਾ ਹੋਇਆ ਵੈ।
ਅ ਕਿੱਥੇ ਗਏ ਸੀਗੇ ਜੀ?
ਜੀ ਮੈਂ ਯੂਕੇ ਤੇ ਕੈਨੇਡਾ ਗਈ ਸੀ ਘੁੰਮਨ ਫਿਰਨ।
ਅੱਛਾ ਜੀ ਘੁੰਮਨ ਫਿਰਨ ਗੇ ਸੀਂ ਕੰਮ ਨੀ ਕੀਤਾ ਸੀ ਓਥੇ?
ਨਈ ਮੈਂ ਘੁੰਮਨ ਫਿਰਨ ਲਈ ਗਈ ਸੀ।
ਅੱਛਾ ਜੀ ਮਤਲਬ ਘੁੰਮ ਫਿਰ ਕੇ ਆ ਗਏ ਚਲੋ ਜੀ ਵਧੀਆ ਵਧੀਆ। ਉੱਥੇ ਸਾਡੇ ਕੋਈ ਰ ਨਈ ਜੀ ਆਪਾਂ ਨੀ ਗਏ ਹੈਗੇ ਜੀ ਬਾਹਰ।
ਅੱਛਾ ਜੀ।
ਹਾਂਜੀ, ਤੁਹਾਡੇ ਉੱਥੇ ਕੋਈ ਰਹਿੰਦੇ ਆ ਜੀ।
ਹਾਂ, ਹਾਂਜੀ ਉੱਥੇ ਸਾਡੇ ਰਿਸ਼ਤੇਦਾਰ ਰਹਿੰਦੇ ਸੀ।
ਅੱਛਾ ਜੀ ਕੌਣ-ਕੌਣ ਸੀਗੇ ਜੀ?
ਉੱਥੇ ਮੇਰੀ ਮਾਸੀ ਤੇ ਚਾਚਾ ਜੀ ਰੈਂਦੇ ਸੀਗੇ ਫੇਰ ਉਨਾਂ ਕੋਲ ਘੁੰਮਣ ਫਿਰਨ ਗਈ ਸੀ।
ਅੱਛਾ ਜੀ ਚਲੋ ਇਹ ਤਾਂ ਵਧੀਆ ਜੀ ਏ। ਘੁੰਮਣਾ ਚਾਈਦਾ ਜੀ। ਹੋਰ ਤੁਸੀਂ ਕਿਥੇ, ਕਿੱਥੇ-ਕਿੱਥੇ ਗਏ ਓ ਜੀ?
ਹੋਰ ਮੈਂ ਫਿਰ ਕੈਨੇਡਾ ਘੁੰਮਣ ਗਈ ਸੀ ਯੂਕੇ ਤੋਂ।
ਅੱਛਾ ਜੀ ਕੈਨੇਡਾ ਕਿੱਥੇ-ਕਿੱਥੇ ਘੁੰਮਿਆ?
ਕੈਨੇਡਾ ਮੈਂ ਤੇ ਟੋਰੰਟੋ ਵਾਲੀ ਸਾਈਡ ਘੁੰਮੀ ਆ। ਤੇ ਓਚਲ ਵਾਲੀ ਸਾਈਡ ਘੁੰਮੀ ਆ, ਤੇ ਅਲਬਰਟਾ ਵਾਲੀ ਸਾਈਡ ਘੁੰੰਮੀ ਆ।
ਅੱਛਾ ਜੀ ਕਿੱਦਾਂ ਦਾ ਰਿਆ ਜੀ ਐਕਸਪੀਰੀਅੰਸ!
ਹਾਂਜੀ ਬੋ ਵਧੀਆ ਰਿਆ ਓਥੇ।
ਅੱਛਾ ਜੀ।
ਬ ਹਾਂਜੀ ਵਧੀਆ ਵਾ ਉੱਥੇ।
ਚਲੋ ਜੀ, ਵਧੀਆ-ਵਧੀਆ।
ਹਾਂਜੀ। ਤੁਹਾਡਾ ਕੋਈ ਪਲੈਨ ਹੈਗਾ ਬਾਰ ਜਾਣ ਦਾ?
ਹਜੇ ਤਾਂ ਜੀ ਐਥੇ ਈ ਐ, ਜੇ ਤਾਂ ਬਣ ਗਿਆ ਪਲੈਨ ਬਾਰ ਜਾਣ ਦਾ ਤਾਂ ਨਿਕਲ ਜਾਣਾ ਜੀ।
ਠੀਕ ਐ ਜੀ।
ਹਾਂਜੀ। ਕਿਹਾ ਤਾ ਹੋਇਆ ਦੇਖੋ ਹੁਣ, ਜੇ ਤਾਂ ਬਣ ਗਿਆ ਤੇ ਨਿਕਲ ਜਾਵਾਂਗੇ ਨਹੀਂ ਤਾਂ ਇੱਥੇ ਕਰੀ ਜਾਂਦੇ ਪਏ ਆਂ।
ਅੱਛਾ ਜੀ। ਵਧੀਆ ਵਾ
ਹ, ਕੀ ਕਹਿ ਰਹੇ ਹੋ ਜੀ?
ਮੈਂ ਕਿਹਾ ਵਧੀਆ ਵਾ, ਤੁਹਾਡੇ ਪਿੰਡੋਂ ਫੇਰ ਹੁਣ ਜਵਾਲਾ ਜੀ ਅਹ ਜਵਾਲਾ ਮਾਤਾ ਦੇ ਚੱਲੇ ਆ, ਚਿੰਤਪੂਰਨੀ ਮਾਤਾ ਤੇ ਚੱਲੇ ਆ।
ਅੱਛਾ ਜੀ ਤੁਸੀਂ ਉੱਥੇ ਚੱਲੇ ਆ ਜੀ
ਨਹੀਂ ਮੈਂ ਨੀ ਚੱਲੀ, ਸਾਡੇ ਪਿੰਡੋਂ ਲੋਕੀ ਯਾਤਰਾ ਕਰਨ ਲਈ ਚੱਲੇ ਆ ਨਾ ਜਾਂਦੇ ਆ। ਸਾਡੇ ਨਾਲ ਦੇ ਪਿੰਡੋਂ
ਅੱਛਾ ਜੀ-ਅੱਛਾ ਜੀ। ਨਹੀਂ ਜਿੱਦਾ ਤੁਸੀਂ ਸਾਰੇ ਜਾਣੇ ਅਗਲੇ ਪਿੰਡ ਚ ਚੱਲੇਓ ਅਗਲੇ ਮਹੀਨੇ ਹਜ਼ੂਰ ਸਾਹਿਬ
ਹਾਂ ਹਾਂਜੀ ਇਹ ਅਗਸਤ ਨੁ ਚੱਲੇ ਆਂ।
ਐ ਅਗੱਸਤ ਚ ਤੁਸੀਂ ਨੀ ਜਾਣਾ
ਨਹੀਂ ਮੇਰਾ ਭਰਾ ਚਲਾ, ਮੈਂ ਪਿਛਲੇ ਸਾਲ ਹੋ ਆਈ ਸੀ ਮੈਂ ਮੱਥਾ ਟੇਕ ਲਿਆ ਸੀ ਹੁਣ ਮੈਂ ਅਗਲੇ ਹੁਣ ਮੈਂ ਅਗਲੇ ਸਾਲ ਜਾਵਾਂਗੀ, ਇਸ ਸਾਲ ਮੇਰਾ ਭਰਾ ਜਾ ਰਿਹਾ ਹੈ
ਅੱਛਾ ਇਸ ਸਾਲ ਤੁਹਾਡਾ ਭਰਾ ਜਾ ਰਿਹਾ ਇਕੱਲਾ
ਹਾਂਜੀ, ਨਹੀਂ ਉਹ ਆਪਣੇ ਚਾਚਾ-ਚਾਚੀ ਨਾਲ ਜਾਣਦਿਆ ਵੈ, ਬਾਕੀ ਪਰਿਵਾਰ ਹਾਂਜੀ।
ਅੱਛਾ ਜੀ, ਉਹ ਗਿਆ ਨੀ ਸੀਗਾ ਜੀ ਪਿਛਲੀ ਵਾਰੀ
ਹਾਂਜੀ।
ਉਹ ਪਿਛਲੀ ਵਾਰੀ ਵੀ ਗਿਆ ਸੀਗਾ? ਅੱਛਾ ਜੀ, ਇਹ ਕਿੰਨੇ ਦਿਨ ਦੀ ਯਾਤਰਾ ਹੁੰਦੀ ਹੈ ਜੀ
ਹਾਂਜੀ।
ਇਹ ਕਿੰਨੇ ਦਿਨ ਦੀ ਯਾਤਰਾ ਹੁੰਦੀ ਹੈ?
ਇਹ ਹਫ਼ਤੇ ਦੀ, ਹਫ਼ਤੇ ਲਈ ਜਾਇਦਾ ਦੋ ਦਿਨ ਟ੍ਰੇਨ ਚ ਹਾਂਜੀ ਦੋ ਦਿਨ ਆਉਣ
ਦੱਸੋਗੇ ਮਾੜਾ ਐਕਸਪੀਰੀਅੰਸ ਆਪਣਾ
ਹਾਂਜੀ ਬਹੁਤ ਵਧੀਆ ਰਿਹਾ ਐਕਸਪੀਰੀਅੰਸ ਸਾਡਾ ਉੱਥੇ, ਉੱਥੇ ਅਸੀਂ ਘੁੰਮੇ ਫਿਰੇ, ਸਾਰੇ ਗੁਰਦੁਆਰੇ ਗੁਰੂ ਦਾ ਬਾਗ ਆ ਮੈਂ ਤੁਹਾਨੂੰ ਦੱਸਿਆ ਸੀ ਤੇ ਹਾਂਜੀ, ਸੱਚਖੰਡ ਫੇਰ ਅਸੀਂ ਸੇਵਾ ਕਰਦੇ ਹੁੰਦੇ ਸੀ, ਦੁਪੇਹਰ ਨੂੰ ਚਲੇ ਜਾਂਦੇ ਸੀ। ਤੇ ਅਸੀਂ ਠੀਕ- ਠਾਕ ਮੌਸਮ ਚ ਜਾਂਦੇ ਹੁੰਦੇ ਆਂ। ਜਿੱਦਾਂ ਪਿਛਲੀ ਵਾਰ ਤਾਂ ਅਸੀਂ ਸਭ ਸਤੰਬਰ ਮਹੀਨੇ ਗਈ ਸੀ, ਉਦੋਂ ਏਨੀ ਗਰਮੀ ਵੀ ਨੀ ਸੀਗੀ, ਤੇ ਵਧੀਆ ਰੇਆ ਹਾਡਾ। ਪਿਰਿਯਡ, ਹਾਂਜੀ। ਯਾਤਰਾ ਮਤਲਬ ਜ਼ਰੂਰੀ ਆ, ਤੇ ਅਸੀਂ ਤਾਂ ਕਰਦੇ ਰਹਿੰਨੇ ਆਂ।
ਅੱਛਾ ਜੀ, ਓਕੇ ਜੀ, ਸਤ- ਓਕੇ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।